ਲੋ ਹਾਂਜੀ, ਸਤਿ ਸ੍ਰੀ ਅਕਾਲ ਜੀ, ਹੋਰ ਸੁਣਾਓ। ਕੀ ਹਾਲ ਚਾਲ ਹੈ?
ਠੀਕ ਏ ਹੋਰ ਤੁਸੀਂ ਸੁਣਾਓ
ਬਸ ਵਧੀਆ। ਹੋਰ ਕੀ ਕਰਦੇ ਪਏਸੀ?
ਕੁਛ ਵੀ ਨਹੀਂ ਬਸ ਬੂਟਿਆਂ-ਬਾਟਿਆਂ ਨੂੰ ਪਾਣੀ ਦਿੰਦੇ ਪਏ ਸੀ। ਗਮਲੇ ਰੱਖੇ ਨੇੇ ਥੋੜੇ ਜੇ
ਹਾਂਜੀ।
ਹਾਂ, ਹੋਰ ਤੁਸੀਂ ਵੀ ਬੜੇ ਲਾਏ ਹੋਏ ਨੇ ਬੂਟੇ-ਬਾਟੇ ਗਮਲੇ ਤੇ।
ਹਾਂਜੀ-ਹਾਂਜੀ। ਬਸ ਉਹੁਨੇ ਪਾਣੀ ਦੇਵਾਂਗੀ। ਧੁੱਪ ਬੜੀ ਤੇਜ਼ ਹੁੰਦੀ ਹੈ ਨਾ।
ਅੱਛਾ।
ਸਵੇਰੇ ਪਾਣੀ ਦੇਇਦਾ ਸ਼ਾਮੀ ਪਾਣੀ ਦੇਇਦਾ।
ਹੂੰ-ਹੂੰ, ਤੁਸੀਂ ਕਿਹੜੇ-ਕਿਹੜੇ ਲਾਏ ਹੋਏ ਨੇ?
ਅਸੀਂ ਬੂਟੇ ਕਿੰਨੇ ਹੀ ਲਾਏ ਹੋਏ ਨੇ।
ਅੱਛਾ- ਅੱਛਾ। ਸਾਡੀ ਮੈਂ ਤੁਲਸੀ ਲਾਉਦੀ ਹਾਂ ਤ ਤੁਲਸੀ ਨੀ ਲੱਗਦੀ ਸਾਡੀ ਪਤਾ ਨੀ ਕੀ ਗੱਲ ਹੈ?
ਸਾਡੀ ਤੇ ਤੁਲਸੀ ਆਪੇ ਉੱਗ ਜਾਂਦੀੲਏ। ਗਮਲੀਆਂ ਚ।
ਸਾਡੀ ਲੱਗਦੀ ਨੀ ਸਾਡੀ ਪਤਾ ਨੀ ਹੋਰ ਸਾਰੇ ਲੱਗਦੇ ਆਪਣੇ ਬੂਟੇ ਤੁਲਸੀ ਨੀ ਲੱਗਦੀ। ਤੇ
ਸਾਡੇ ਲੱਗ ਜਾਂਦੀ ਹੈ ਸਗੋਂ ਉਦੋਂ ਮੇਰੀ ਬੇਟੀ ਵੀ ਲੈ ਕੇ ਗਈ ਸੀ ਗਮਲਾ ਹੀ ਲੈ ਗਈ ਸੀ ਉਹਤੇ, ਇਕ ਕਹਿੰਦੀ ਮੰਮੀ ਮੈਂ ਤੁਲਸੀ ਲਗਾ ਲਈ। ਮੈ ਗਮਲਾ ਹੀ ਲੈ ਗਈ ਫੇਰ।
ਅੱਛਾ।
ਹਾਂ। ਹੋਰ ਸੁਣਾਓ।
ਪਤਾ ਨਹੀਂ, ਕਿਉਂ ਨਹੀਂ ਲੱਗਦੀ?
ਸਾਡੀ ਵੀ ਨਵੇਂ, ਇੱਕ ਗਮਲੇ ਉਹਦੇ ਇੱਕ ਹੋਰ ਉਹ ਐਲੋਵਰਾ ਦਾ ਕਮ ਗਮਲਾ ਉਹਦੇ ਵਿੱਚ ਉਗੀ ਗਈ ਐ।
ਅੱਛਾ,
ਹਾਂਜੀ,
ਹੂੰ, ਸਾਡਾ ਐਲੋਵਰਾ ਵੀ ਬਥੇਰਾ ਲੱਗਾ। ਜ਼ਿਆਦਾ, ਫੁੱਲ ਵੀ ਲੱਗਦੇ ਨੇ, ਪਸੇ ਸਾਰੇ ਲੱਗਦੇ ਹੁੰਦੇ ਨੇ ਪੌਦੇ ਬਸ ਤੁਲਸੀ ਦਾ ਹੀ ਨਹੀਂ ਲੱਗਦਾ।
ਐਲੋਵੀਰਾ ਹੈ ਸਾਡੀ ਪਰ ਇੰਨੀ ਨੀ ਉਗਦੀ ਸੜ ਜਾਂਦੀ ਹੈ ਪਤਾ ਨੀ
ਸਾਡਾ ਐਲੋਵਰਾ ਤੇ ਬੜਾ ਹੀ ਫੈਲਿਆ ਆ ਬੜਾ, ਬਣਾ ਐਲੋਵੀਰਾ ਏ ਸਾਡਾ ਅਤੇ ਬੜਾ ਹੀ, ਮੋਟੇ ਮੋਟੇ, ਡੰਡੇ ਲੱ ਗੇ ਹੋਏ ਨੇ ਹਾਂ ਗਮਲੇ ਚ ਲਾਇਆ ਹ
ਹੂੰ, ਸਾਡਾ ਵੀ ਗਮਲੇ ਚ ਹੀ ਹੈ, ਪਰ ਸੜ ਜਾਂਦਾ ਉਹ ਮੇਰੇ ਦਰਾਨੀ ਦੇ ਬੱਚੇ ਆਦੇ ਨੇ ਉਹ ਤੋੜ ਦਿੰਦੇ ਨੇ, ਤੋੜ ਜਾਂਦੇ ਨੇ ਅੱਗ ਤੋੜ ਕੇ ਮੱਲਣ ਲੱਗ ਜਾਂਦੇ ਨੇ ਹੱਥਾਂ ਹੁਥਾਂ ਤੇ,
ਅੱਛਾ ਅੱਛਾ,
ਕਿਹਾ ਔਦਨ ਮੇ ਕਿਹਾ, ਪੱਤੇ ਨਾ ਤੋੜਿਆ ਕਰੋ। ਖ਼ਰਾਬ ਹੋ ਜਾਂਦੇ ਨੇ ਉਹ ਜਿੰਨੀ ਵਾਰੀ ਆ ਜਾਂਦੇ ਨੇ ਬੂਟੇ, ਉੱਥੇ ਹੀ ਤੋੜ ਜਾਂਦੇ ਅਸੀਂ ਮੇਰੀ ਦਰਾਨੀ ਦੀ ਕੁੜੀ ਕਹਿੰਦੀ ਮੈਂ ਤਾਂ ਹੀ ਤੇ ਲਾਦੀ ਨੀ,
ਅੱਛਾ,
ਕਈ ਤੋੜ ਦਿੰਦੇ ਨੇ ਬੂਟੇ ਸਾਰੇ,
ਹੂੰ,
ਆਏ ਸੀ ਅੱਠ ਦਿਨ ਲਾ ਗਏ ਸੀ ਬੱਚੇ ਇਧਰਣੀ ਜਾਂ ਪੀਆਂ।
ਅੱਛਾ ਅੱਛਾ,
ਹਾਂਜੀ, ਆਪਣੀ ਬੇਟੀ, ਆਈ ਨੀ ਇੱਕ ਦਿਨ ਲਾ ਕੇ ਗਈ ਏ ਬਸ,
ਅੱਛਾ,
ਉਹਨਾ ਦਾ ਦਿਲ ਨੀ ਲੱਗਦਾ।
ਹੂੰ, ਬੱਚੇ ਹੋਰ-ਹੋਰ ਕਿਧਰੇ ਚਲੇ ਜਾਂਦੇ ਨਾ ਘੁੰਮਣ,
ਬਸ ਉਹ ਬੱਚੇ ਨਾਲੇ ਟਿਊਸ਼ਨਾਂ ਨੇ ਬੱਚਿਆਂ ਦੀਆਂ।
ਹਾਂ
ਫਿਰ ਨਾਲ ਉੱਥੇ ਹਾਂਜੀ ਖੇਲਣ ਜਾਂਦੇ ਨੇ ਬੱਚੇ ਆਪਸ ਵਿੱਚ ਮੁੰਡਾ ਉਹਦਾ
ਅੱਛਾ ਅੱਛਾ ਅੱਛਾ ਅੱਛਾ
ਕੁੜੀ ਵੀ ਆਪਣਾ ਉੱਥੇ ਸਾਈਕਲਿੰਗ ਵਗੈਰਾ ਕਰ ਲੈਂਦੀ ਹੈ ਪਹਿਲੋਂ ਰਹਿ ਜਾਂਦੀ ਸੀਗੀ ਤੇ ਕੁੜੀਆਂ ਕੁਆਰੀਆਂ ਸਨ ਸਾਰੀਆਂ ਤੇ ਰਹਿ ਜਾਂਦੀ ਸੀਗੀ ਓ ਹੁਣ ਨਹੀਂ ਕਹਿੰਦੀ ਮੈਂ ਦਿਲ ਨੀ ਲੱਗਦਾ
ਅੱਛਾ
ਹਾਂਜੀ
ਹੂੰ
ਸਗੋਂ ਛੋਟੀ ਦਰਾਣੀ ਦੀ ਕੁੜੀ ਆਈ ਨੀ ਹਲੇ ਰਹਿਣ ਕਹਿੰਦੀ ਸੀ ਆਵਾਂਗੀ ਨਨਾਣ ਆਏਗੀ ਉਹ ਤੇ ਕਹਿੰਦੀ ਸੀ ਛੁੱਟੀ ਛੁੱਟੀਆਂ ਖਤਮ ਹੋਣਗੀਆਂ ਫੇਰ ਆਵਾਂਗੀ
ਅੱਛਾ ਹੂੰ
ਤੁਸੀ
ਹਾਂ ਬਸ ਤੇ ਹੋਰਸੀ ਉੱਥੇ ਸੂਟ ਤੁਹਾਡੇ ਮਿਲਦੇ ਹੋਣੇ ਨੇ ਵਧੀਆ ਵਧੀਆ ਕੇ ਨਈ
ਹਾਂਜੀ ਸੂਟ ਬਹੁਤ ਸੋਹਣੇ ਮਿਲ ਦੇ ਨੇ
ਕਿੰਨੇ ਆ ਉਹਨਾਂ ਕੋਲੋਂ ਸੂਟ ਮਿਲਦੇ ਨੇ
ਹਾਂਜੀ ਵਧੀਆ ਮਿਲ ਜਾਂਦੇ ਨੇ ਸੂਟ ਉਹਨਾਂ ਕੋਲ ਹਾਂਜੀ
ਕਹਿੰਦੇ ਨੇ ਮਹਿੰਗੇ ਹੁੰਦੇ ਨੇ ਪਰੋਨਾ ਦੇ ਜਰਾ
ਕੱਪੜਿਆ ਹਾਜ਼ਰ ਹੋਏ ਬਸ ਰੇਟ
ਹਾਂ
ਕੁਆਲਿਟੀ ਵੀ ਅੱਛੀ ਹੁੰਦੀ ਆ ਉਹਨਾਂ ਦੀ
ਅੱਛਾ ਅੱਛਾ ਚਲੋ ਕਦੀ ਆਵਾਂਗੇ ਤੇ ਮੈਂ ਲਵਾਂਗੀ ਉੱਥੋਂ ਦੋ ਚਾਰ ਸੂਟ ਹਾਂ ਤੁਸੀਂ ਚੱਲਣਾ ਮੇਰੇ ਤੇ ਨਾਲ
ਹਾਂਜੀ ਹਾਂਜੀ ਜ਼ਰੂਰ ਹਾਂਜੀ ਜ਼ਰੂਰ ਚੱਲਾਂਗੇ
ਤੇ
ਹੋਰ ਸੁਣਾਓ ਤੁਹਾਡੇ ਉੱਥੇ ਤਾਂ ਕੀ ਹਾਂਜੀ ਸੂਟ ਬਸ ਜਿਸ ਆਪਣਾ ਰੇਟ ਜਿੰਨੇ ਦਾ ਜਿੰਨੇ ਦਾ ਲੈਣਾ ਉਸ ਹਿਸਾਬ ਨਾਲ ਲੈਲੋ
ਅੱਛਾ ਅੱਛਾ
ਸੋ ਤੋਂ ਲੈ ਕੇ ਜਿੰਨੇ ਮਰਜ਼ੀ ਦਾ ਲੈਲੋ ਉੱਪਰ ਸੂਟ ਵਧੀਆ। ਵਧੀਆ ਵੀ ਹੈ ਨੇ ਨੋਰਮਲ ਵੀ ਹੈ ਨੇ ਉਂਝ ਆਮ ਵੀ ਹੈ ਨੇ।
ਅੱਛਾ ਹਮ।
ਪਿੱਛੇ ਸ਼ਾਦੀ ਸੀ ਮੇਰੇ ਬੇਟੇ ਦੀ ਮਤਲਬ ਦੇਵਰ ਦੇ। ਮੁੰਡੇ ਦੀ। ਹਾਂਜੀ ਤਾਂ ਲਿਆ ਲਿਆਂਦੇ ਸੀ ਅਸੀਂ ਉਹਦੇ ਅਸੀਂ ਕਿਸੇ ਪਿੰਡ ਚੋਂ ਲਿਆਂਦੇ ਸੀ।
ਅੱਛਾ-ਅੱਛਾ ਪਿੰਡ ਚ। ਸਹੀ ਮਿਲ ਜਾਂਦੇ ਨੇ ਸੂਟ।
ਹਾਂਜੀ ਉਹ ਮਤਲਬ ਪਿੰਡ ਵੀ ਸ਼ਹਿਰ ਵਾਕਣ ਏ ਉੱਥੇ ਬੜੇ ਵਧੀਆ ਸੂਟ ਨੇ ਦੋ ਦੁਕਾਨਾਂ ਨੇ ਉੱਥੇ।
ਅੱਛਾ।
ਵੱਡੀਆਂ-ਵੱਡੀਆਂ ਦੁਕਾਨਾਂ ਨੇ।
ਅੱਛਾ।
ਹਾਂਜੀ-ਹਾਂਜੀ ਉੱਥੋਂ ਫੇਰ ਲਿਆਉਂਦੇ ਸੀ ਅਸੀ।
ਅੱਛਾ।
ਹਮ। ਵਰੀ ਵੀ। ਉੱਥੋਂ ਬਨਾਈ ਸੀ ਆਪਣੇ ਵੀ ਲਿਆਂਦੇ ਸੀ। ਬਸ।
ਅੱਛਾ ਤੇ ਉਹ ਨੂੰ ਠੀਕ ਹੈ। ਤੁਹਾਡੀ ਨਵੀਂ ਵਾਲੀ ਚੰਗੀ ਹੈ।
ਹਾਂਜੀ ਠੀਕ ਹੈ ਨੂੰਹ ਚੰਗੀ ਹੈ।
ਅੱਛਾ। ਅੱਛਾ ਦੋ ਨੂਹਾਂ ਹੈ ਨਾ। ਤੁਹਾਡੇ ਘਰ ਆਉਂ।
ਹਾਂਜੀ ਇੱਕ ਮੇਰੀ ਦਰਾਣੀ ਹੈ ਇੱਕ ਮੇਰੀ ਹੈ।
ਅੱਛਾ-ਅੱਛਾ ਹੋਰ। ਹੋਰ ਵੀ ਹੋਣਗੇ ਮੁੰਡੇ ਵੀ ਵਿਹਾਉਣ ਵਾਲੇ।
ਹਾਂਜੀ ਦੋ ਐ ਨੇ ਇੱਕ ਮੇਰੇ ਦੇਵਰ ਦੇ ਇੱਕ ਵੱਡੇ ਦੇਵਰ ਦਾ ਇੱਕ ਛੋਟੇ ਦੇਵਰ ਦਾ। ਕੋਈ ਦੱਸੋ ਲੜਕੀ ਵਗੈਰਾ।
ਲੜਕੀ ਸਾਡੇ ਵਾਸਤੇ ਦੱਸੋ ਤੁਸੀਂ। ਸਾਡੇ ਮੁੰਡੇ ਵਾਸਤੇ।
ਬਾਕੀ ਲੜਕੀਆਂ ਨਜ਼ਰ ਹੀ ਨੀ ਆਉਂਦੀਆਂ।
ਇਹ ਨਾ ਅੱਜ ਕੱਲ੍ਹ ਕੁੜੀਆਂ ਵਾਲੇ ਦੇ ਨਖਰੇ ਵੀ ਬੜੇ ਨੇ। ਉੱਚੇ-ਉੱਚੇ ਘਰ ਲੱਭਦੇ। ਛੁੱਟੀਆਂ ਨੇ ਤੇ ਗਰੀਬਾਂ ਨੂੰ ਕੌਣ ਪੁੱਛਦਾ ਹੈ
ਹੋਰ ਕਈਆਂ ਦੇ ਘਰ ਮਾਰ ਲਏ ਨੇ ਚੱਕਰ ਕੋਈ ਗੱਲ ਨੀ ਅਸੀਂ ਹਲੇ ਕਰਨਾ ਨੀ ਕਿਸੇ ਨੇ ਆਪੇ ਪਸੰਦ ਕੀਤਾ ਦਾ। ਕੋਈ ਕਹ ਸਾਡੀ ਕੁਈ ਨੇ ਨੌਕਰੀ ਕਰ ਨੀ ਏ। ਕੋਈ ਕਿੰਦਾ ਪੜ੍ਹਦੀ ਪਈ ਹੈ ਸਾਡੀ।
ਹਾਂ ਕੁੜੀਆਂ ਨੂੰ ਵੀ ਬਾਹਰ ਜਾਣ ਦਾ ਬੜਾ ਚੱਕਰ ਪਆ ਹੋਇਆ।
ਹੋਰ।
ਜੋਬ ਕਰੀਏ ਬਸ ਆਜ਼ਾਦੀ ਮੰਗਦੀਆਂ ਨੇ ਆਜ਼ਾਦ ਘਰ ਮਿਲਨ।
ਹਾਂਜੀ-ਹਾਂਜੀ
ਹਾਂ।
ਹੋਰ ਸੁਣਾਓ ਤੁਸੀਂ
ਚਲੋ ਹਾਂਜੀ ਕੋਈ ਹੋਵੇ ਤੇ ਕੁੜੀ ਦੱਸਣਾ ਸਾਨੂੰ ਵੀ
ਹਾਂਜੀ ਜ਼ਰੂਰ ਦੱਸਾਂਗੇ। ਸਾਡੀ ਕਾਸ਼ਟ ਕੀ ਐ।
ਅਸੀਂ ਮਲੋਤਰਾ ਹੈਗੇ ਹਾਂ।
ਅੱਛਾ ਜੀ।
ਹਾਂ ਦੋ ਕੁੜੀਆਂ ਚਾਹੀਦੀਆਂ ਮੈਨੂੰ ਦੋ ਮੁੰਡੇ ਵਿਆਹਣੇੇ ਨੇ ਮੈਂ।
ਅੱਛਾ-ਅੱਛਾ
ਦੇ ਪਏ ਆ। ਵੇਖੋ ਲ ਲਾਂਗੇ ਮ ਕਾਨ ਵੀ।
ਹਮ
ਹਾਂ ਮਕਾਨ ਵੈਸੇ ਅਸੀਂ ਆਪਣੇ ਹੀ ਮਕਾਨ ਚ ਰਹਿੰਦੇ ਹਾਂ। ਇਹ ਸਾਂਝਾ ਹੈ ਨਾ ਮਕਾਨ ਸਾਡਾ ਸਾਰਿਆਂ ਦਾ ਪੰਜ ਭਰਾਵਾਂ ਬਈ ਆਪਣਾ ਪਰਸਨਲ ਹੋਣਾ ਚਾਹੀਦਾ, ਹਾਂ ਬਸ ਫੇਰ ਵੀ ਦੋ ਹੀ ਕਮਰੇ ਨੇ ਨਾ ਜਗ੍ਹਾ ਘੱਟ ਏ ਸਾਡੇ ਕੋਲ। ਤੇ ਆਪਣਾ ਤੇ ਲੈਣਾ ਹੀ ਪਏ ਗਾ ਨਾ।
ਹਾਂਜੀ-ਹਾਂਜੀ
ਹਾਂ ਤੇ ਲਲਾਂਗੇ ਜਲ ਬਾਬਾ ਜੀ ਕਰਨ
ਹਾਂਜੀ ਚ ਸਭ ਬਾਬਾ ਜੀ ਆਪੇ ਕਰਨਗੇ। ਕਰ ਉਹਨਾਂ ਨੂੰ ਫੇਰ ਘਰਉਂਦੇ ਆਪਣੇ ਬੱਚੇ
ਹਾਂ। ਸਹੀ ਗੱਲ ਹੈ। ਉਹਨਾਂ ਨੂੰ ਫਿਕਰ ਸਹੀ ਗੱਲ ਹੈ ਬੰਦਿਆਂ ਨੂੰ ਤੇ ਆਪਣੀ ਆਪਣੀ ਫ਼ਿਕਰ ਹੁੰਦੀ ਹੈ ਬਾਬਾ ਜੀ ਨੂੰ ਸਭ ਦੀ
ਹੋਰ ਸੁਣਾਓ
ਚਲੋ।
ਤੁਸੀਂ ਲਾਓ ਕਦੇ ਚੱਕਰ ਸਾਡੇ ਕੋਲ ਆਓ।
ਪਾਵਾਂਗੇ। ਬਸ ਘਰੋਂ ਨਿਕਲਣ ਨੀ ਹੁੰਦਾ। ਦਾਂ ਬੇਟੇ ਜਾਂਦੇ ਨੇ ਜੋਬ 'ਤੇ ਅਤੇ ਬਸ ਪਿੱਛੋਂ ਰੋਟੀ ਪਾਣੀ ਦੀ ਦਿੱਕਤ ਹੋ ਜਾਂਦੀ ਹੈ ਨਾ।
ਹਮ।
ਤੇ ਹੁਣ ਦਰਣੀ ਵੀ ਗਈ ਹੋਈ ਸੀ ਪੇਕੇ ਤੇ ਹੁਣ ਉੱਤੇ ਕੋਈ ਵੀ ਨਹੀਂ ਹੁੰਦਾ। ਤੇ ਫੇਰ ਧਿਆਨ ਵੀ ਰੱਖਣਾ ਪੈਂਦਾ ਹੈ। ਸਾਰੇ ਆਪਣੇ ਆਪਣੇ ਕੰਮ 'ਤੇ ਚਲੇ ਜਾਂਦੇ ਨੇ। ਧਿਆਨ ਰੱਖਣਾ ਪੈਂਦਾ ਹੈ। ਹਾਂ ਚਲੋ ਚਲੋ ਠੀਕ ਹੈ ਐਲਾਨਾ ਚੱਕਰ ਤੁਸੀਂ ਕਦੀ ਹੈ ਨਾ ਹਾਂ ਠੀਕ ਹੈ ਚਲੋ ਠੀਕ ਹੈ ਸਤਿ ਸ਼੍ਰੀ ਅਕਾਲ।
ਅਜ ਅਠ ਮਿੰਟ।